ਹੈਲੋ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹਾਂਜੀ ਠੀਕ। ਹਾਂਜੀ ਤੁਹਾਨੂੰ ਆ ਰਹੀ ਮੇਰੀ ਕਲੀਅਰ।
ਹਾਂਜੀ ਹਾਂਜੀ।
ਹਾਂਜੀ ਉਹ ਠੀਕ
ਹੋਰ ਸੁਣਾਓ ਮੈਂ ਵਧੀਆ ਤੁਸੀਂ ਸੁਣਾਓ।
ਹਾਂਜੀ ਵਧੀ ਵਧੀਆ ਜੀ ਵਧੀਆ।
ਹੂੰ, ਵਧੀਆ ਨਾਸ਼ਤਾ ਕਰ ਲਿੱਤਾ।
ਹਾਂਜੀ ਹਾਂਜੀ,
ਅੱਛਾ ਕੀ ਬਣਾ
ਬਸ ਐਸੇ ਹੀ ਚਾਹ ਪੀ ਰਹੇ ਸੀ ਨਾਲ ਹਾਂਜੀ, ਕੀ ਕਹਿਣਾ ਚਾਹੋਗੇ ਇਧਰ ਬਾਹਰ
ਜ਼ਿਆਦਾਤਰ ਤਾਂ ਅੱਜ ਤਾਂ ਹੋਈ ਸੀ ਬਾਰਿਸ਼ ਤਾਂ ਠੀਕ ਐ ਫਿਰ ਵੀ ਮੌਸਮ। ਪਰ ਅੱਜ ਗਰਮੀ ਵੀ ਹੋਈ ਪਈਏ।
ਹਾਂਜੀ,
ਬਾਰਿਸ਼ ਤਾਂ ਜਿੰਨੀ ਮਰਜ਼ੀ ਆਜੇ ਪਰ ਗਰਮੀ ਤਾਂ ਹੈ ਹੀ
ਜਿਵੇਂ ਯਮੁਨਾ ਨਗਰ, ਜਗਾਦਰੀ ਹਾਂਜੀ।
ਬਾਰਿਸ਼ ਉਹ ਚੰਗੀ ਤਰ੍ਹਾਂ ਨਹੀਂ ਆ ਰਹੀ ਨਾ ਜਿਹੜੀ ਆਣੀ ਚਾਹੀਦੀ ਐ।
ਹਾਂਜੀ-ਹਾਂਜੀ, ਯਮੁਨਾ ਨਗਰ, ਜਗਾਦਰੀ, ਅੰਬਾਲਾ। ਹਰਿਆਣਾ ਦੇ ਬੇਹੱਦ ਮਤਲਬ ਇਤਿਹਾਸਿਕ ਸ਼ਹਿਰ ਨੇ ਬਹੁਤ ਪੁਰਾਣੇ ਸ਼ਹਿਰ ਨੇ। ਤੇ ਐ ਧੀਆਂ ਬਾਰੇ ਵਿਸਥਾਰ ਤੋਂ ਜਾਣਿਆ ਬਈ ਬਾਰਿਸ਼ ਬਹੁਤ ਘੱਟ ਹੁੰਦੀ ਐ ਜਿਵੇ ਗਰਮੀ ਪੈਂਦੀ ਐ ਤੇ ਗੰਦੇ ਲੀ ਪੈਂਦੀ ਆ। ਬਾਰਿਸ਼ ਵੀ ਬਹੁਤ ਨੋਰਮਲ ਆਉਂਦੀ ਐ ਤੇ। ਠੰਡ ਵੀ ਬਹੁਤ ਜ਼ਿਆਦਾ ਪੈਂਦੀ ਆ ਹਾਂਜੀ। ਕਿਉਂਕਿ ਇਹ ਏਰੀਆ ਸਾਡਾ ਉਹ ਵਾਲਾ ਉਹ ਵਾਲਾ ਕਰੀਬ ਐ ਨਾ ਪਹਾੜਾਂ ਦੇ ਕਰੀਬ। ਤਾਂ ਕਰਕੇ
ਹਾਂਜੀ,
ਬਾਰਿਸ਼ ਨਾ ਆਉਣ ਕਰਕੇ ਸਾਰੇ ਤੁਹਾਨੂੰ ਤਾਂ ਪਤਾ ਈ ਐ ਪੇੜ ਪੌਦੇ ਵੀ ਖ਼ਰਾਬ ਹੋਏ ਪਏ ਨੇ।
ਹਾਂਜੀ, ਦੀ ਪਹਿਚਾਣ ਆ ਉਹਨਾਂ ਹਰਿਆਣਾ ਦਾ ਜਿਵੇਂ। ਬਰਤਨ ਸ਼ਹਿਰ ਕਿਹਾ ਜਾਂਦਾ ਆ ਬਈ ਹੋਰ। ਪਲਾਈਵੁੱਡ ਦਾ ਸ਼ਹਿਰ ਕਿਹਾ ਜਾਂਦਾ ਕਿਉਂਕਿ ਇੱਥੇ ਪਲਾਈਆਂ ਲੱਕੜਾਂ ਦਾ ਬਹੁਤ ਬੰਦਾ ਰਹਿੰਦਾ ਐ ਇਸ ਕਰਕੇ
ਇਹ ਤਾਂ ਹੈ ਜੀ।
ਹਾਂਜੀ ਇੱਥੇ ਜਿਵੇਂ ਕਿ ਤੁਸੀਂ ਨਦੀਆਂ ਦੀ ਗੱਲ ਕਰ ਲਓ ਇੱਥੇ ਯਮੁਨਾ ਨਦੀ
ਤੇ ਨਦੀਆਂ ਤੇ ਜਦੋਂ ਸਾਰੇ ਨਦੀਆਂ ਚ ਹੀ ਕੂੜਾ ਸੱਟਦੇ ਨੇ ਨਦੀਆਂ ਫਿਰ। ਸਾਰੇ ਖ਼ਰਾਬ ਹੋ ਜਾਂਦੀ ਪਾਣੀ ਕਿੱਥੇ ਉਸ ਇੱਕ ਤਾਂ ਗਰਮੀ ਦੀ ਵਰਤੋਂ ਸਾਰੀ ਨਦੀਆਂ ਸੁੱਕੀ ਪਈ ਨੇ।
ਹਾਂਜੀ ਹਾਂਜੀ,
ਸੁਖੀਆਂ ਸੁਖੀ ਪਈਆਂ ਹਨਾ ਉਹ ਸਾਰੇ ਉਹਦੇ ਵਿੱਚ ਤੇ ਵੇਖਦੇ ਤਾਂ ਹੈ ਨੀ ਕੂੜਾ ਸੱਟੀ ਜਾਂਦੇ ਨੇ।
ਹਾਂਜੀ, ਜਿਵੇਂ ਤੁਸੀਂ ਵੇਖਲੋ ਯਮੁਨਾ ਨਦੀ। ਜੀ ਹਾਂਜੀ, ਉੱਤਰਾਖੰਡ ਤੋਂ ਨਿਕਲਦੀ ਐ ਉੱਤਰਾਖੰਡ ਤੋਂ ਨਿਕਲ ਕੇ ਸਭ ਤੋਂ ਪਹਿਲਾਂ ਹਰਿਆਣਾ ਦੇ ਜ਼ਿਲ੍ਹੇ ਤਾਜੇਵਾਲ ਵਿੱਚੋਂ ਆਉਂਦੀ ਹੈ।
ਹਾਂਜੀ ਹਾਂਜੀ
ਹਾਂਜੀ ਜਿਵੇਂ ਬਿਲਾਸਪੁਰ ਹੋ ਗਿਆ ਆਪਣਾ ਬਿਲਾਸ ਅਹ ਕਪਾਲ ਮੋਰਚਾ ਤੀਰਥ ਪ੍ਰਸਿੱਧ ਇੱਥੇ ਯਣੀ ਕਿ ਗੁਰੂ ਗੋਬਿੰਦ ਬਿੰਦ ਸਿੰਘ ਜੀ ਰੁਕੇ ਸਨ ਐ ਕਿਹਾ ਜਾਂਦਾ ਹੈ ਇਤਿਹਾਸ ਇਹਨਾਂ ਦਾ
ਸੁਨਆ ਨਾ ਪਾਲ ਮੁੁਰਚ
ਹਾਂਜੀ ਹਮ ਵੀ ਇਹ ਕਿਸਮ ਦਾ ਇੱਕ ਟੂਰਿਸਟ ਆਪਣਾ ਸ਼ਹਿਰ ਹੈਗਾ ਹੈ
ਹਾਂਜੀ
ਇੱਥੇ ਇੱਕ ਸੁਗ ਨਾਮ ਦਾ ਕੋਈ ਜੈਨ ਧਰਮ ਦਾ ਕੋਈ ਮੰਦਿਰਦਾ
ਨਾ
ਸੀ ਪ੍ਰਾਚੀਨ ਮੰਦਿਰ ਉਹਨੂੰ ਹਸੀਨ ਜਾਂਦੇ ਪਰ ਮੈਂ ਸੁਣਿਆ ਸੀ
ਅੱਛਾ ਇੱਥੇ ਤਾਂ ਹੋਇਆ ਪਿਆ ਠੀਕ ਹੈ ਹਵਾ ਵੀ ਹੈ ਪਰ ਗਰਮੀ ਵੀ
ਹਾਂਜੀ ਇਧਰ ਤਾਂ ਹੈਵੇ ਨਾ ਜਿਵੇਂ ਕਿ ਵੀਹ ਵੀਹ ਦਿਨ ਵਸਤੇ ਧੁੱਪ ਨਿਕਲੀ ਤੇ ਫੇਰ ਵਾਰ ਬਈ ਠੰਡਾ ਮੌਸਮ ਹੁੰਦਾ ਆ
ਅੱਛਾ ਜੀ
ਹਾਂਜੀ ਅੱਜ ਤਾਂ ਠੰਡਾ ਮੌਸਮ ਹੀ ਆ
ਤੇ ਕੱਲ੍ਹ ਤੇ ਦੇਰਾ ਦੂਨ ਇੰਨੀ ਬਾਰਿਸ਼ ਆਈ ਅੱਜ ਵੀ ਆਈ ਅੱਜ ਵੀ ਆਈ ਸੀ ਤੇ ਉਹ ਪਹਾੜੀ ਇਲਾਕਾ ਹੈ ਨਾ ਉਹਦੇ ਵਿੱਚ ਠੰਡ ਇਕਦਮ ਪਕੜਦੀ
ਪਹਾੜੀ ਇਲਾਕਾ ਉੱਥੇ ਨਹਿਰ ਵੀ ਬਹੁਤ ਜਿਆਦਾ ਬਣਦੀ ਆ
ਹਾਂਜੀ ਹਾਂਜੀ
ਹਾਂਜੀ
ਇਸਦੀ ਵਜਾ ਇਸ ਵਜ੍ਹਾ ਤੋਂ ਗਰਮੀ ਦੀ ਵਜ੍ਹਾ ਤੋਂ ਤੇ ਹੁਣ ਪਾਣੀ ਵੀ ਨਹੀਂ ਮਿਲ ਪਾਉਂਦਾ ਪੇੜ ਪੌਦਿਆਂ ਨੂੰ
ਹਾਂਜੀ ਹਾਂਜੀ
ਤੇ ਉਹ ਵੀ ਸਾਰੇ ਸੁੱਕਣ ਜਾਂਉਂਦੇ ਆ
ਗਰਮੀ ਕਾਰਨ ਸੁੱਕ ਜਾਂਦੇ ਆ ਪਰ ਠੰਡ ਆਉਂਦੀ ਉਹ ਵੀ ਫੇਿਰ ਇਕਦਮ ਆਉਂਦੀ ਆ ਬਹੁਤ ਜ਼ਿਆਦਾ
ਹਾਂਜੀ ਹਾਂਜੀ
ਵੈਦਰ ਤਾਂ ਇੱਥੇ ਮਤਲਬ ਕਿ ਮਿਕਸ ਆ ਜਿਵੇਂ ਕਿ ਵੈ ਮੌਸਮ ਦਾ ਲਗਾ ਲੋ ਇੱਥੇ ਜਿਵੇਂ ਕਿ ਦਿਨ ਨੇ ਫ ਅਦਰ ਕੰਟਰੀ ਰਾਹ ਤੇ ਬਈ ਇਹਦਾਂ ਕਿਉਂ ਹੁੰਦਾ ਆ
ਹਾਂਜੀ,
ਹਾਂਜੀ, ਮਤਲਬ ਜੋ ਸਾਡਾ ਅਰਥ ਐ। ਉਹ ਤਾਂ ਪੂਰਾ ਇੱਕ ਰਾਊਂਡ ਲਗਾਉਂਦਾ ਆ ਵਨ ਡੇ ਵਿੱਚ
ਹਾਂਜੀ ਹਾਂਜੀ
ਤੇ ਜਿਸ ਕਾਰਨ ਸਾਡਾ ਸੰਨ ਆ ਉਹ ਪਿੱਛੇ ਚਲੇ ਜਾਂਦਾ ਆ ਇੰਡੀਆ ਅਗੇ ਤੇ ਰਾਤ ਹੋ ਜਾਂਦੀ ਆ ਤੇ
ਆ ਤਾਂ ਦਿਨ ਦਿਨ ਤੇ ਉਹ ਕਿਹਾ ਆ ਜਾਂਦਾ ਨਾ ਸਾਨੂੰ ਫੇਰ ਉਹ ਪਿੱਛੇ ਚਲਾ ਜਾਂਦਾ ਸ਼ਾਮ ਫੇਰ ਰਾਤ ਜਾਂਦੀ ਆ
ਹਾਂਜੀ ਕਾਫੀ ਫ਼ਰਕ ਪੈਂਦਾ ਆ
ਹਾਂਜੀ ਆ ਤਾਂ ਹੈ
ਹਾਂਜੀ,
ਨਾਲੇ ਕੁਝ ਪੋਲਿਊਸ਼ਨ ਦੀ ਵਜ੍ਹਾ ਤੋਂ ਨਾ।
ਹਾਂਜੀ,
ਜ਼ਿਆਦਾ ਤਾਂ ਪੋਲਿਊਸ਼ਨ ਦੀ ਵਜ੍ਹਾ ਤੋਂ ਹੀ ਪੋਲਿਊਸ਼ਨ ਦੀ ਵਜ੍ਹਾ ਤੋਂ ਸਾਰੇ ਐ ਨਦੀਆਂ ਖ਼ਰਾਬ ਹੋਈ ਪਈ ਫਿਰ ਅੱਗੋਂ ਪਾਣੀ ਸਾਨੂੰ ਹੀ ਨੀ ਮਿਲੇਗਾ।
ਹਾਂਜੀ, ਤੁਸੀਂ ਬਾਰਿਸ਼ ਦਾ ਪਾਣੀ ਵੇਖਲੋ। ਅਗਰ ਬਾਰਿਸ਼ ਤੇਜ਼ ਆਈ ਤੇ ਤੁਸੀਂ ਵੇਖ ਲੈਣਾ ਬਹੁਤ ਮਿੱਟੀ ਵਾਲਾ ਹੋਏਗਾ ਗੰਦਾ ਪਾਣੀ ਹੋਏਗਾ।
ਜਦ ਪੋਲਿਊਸ਼ਨ ਨਾ ਹੋਵੇ। ਇਸ ਦੁਨੀਆਂ ਚ ਪੋਲਿਊਸ਼ਨ ਬਿਲਕੁਲ ਵੀ ਨਾ ਹੋਵੇ ਤੇ ਤੁਸੀਂ ਫੇਰ ਬਾਰਿਸ਼ ਦਾ ਪਾਣੀ ਵੇਖਣਾ ਬਿਲਕੁਲ
ਬਾਰਿਸ਼ ਦਾ ਪਾਣੀ ਬੜਾ ਸਾਫ਼ ਆਂਦਾ।
ਹਾਂਜੀ, ਇਹ ਸੀਜਨ ਈ ਇਹੋ ਜਾ ਹੁਣ ਜੁਲਾਈ ਦਾ ਸੀਜਨ ਆ ਜਿਵੇਂ ਹੁਣ ਤਾਂ ਬਾਰਿਸ਼ ਦਾ ਹੀ ਸੀਜਨ ਆ ਮੇਰੇ ਖਿਆਲ ਨਾਲ ਸ਼ਾਇਦ ਨੈਟਵਰਕ ਵੀ ਵਿਖਾ ਰਹੀ ਸੀਗੀ।
ਹਾਂਜੀ, ਨਹੀਂ, ਹਾਂਜੀ, ਇੱਥੇ ਤਾਂ ਕੰਨੀਆਂ ਕੰਨੀਆਂ ਹੈਗੀਆਂ ਆਪਣਾ ਦੁਆਰਾ ਤੋਂ।
ਹਾਂਜੀ,
ਬੂੰਦਾਂ ਬਣਣ ਦੀ ਹੋ ਰੀ ਆ ਇਥੋਂ
ਹਾਂਜੀ,
ਬਹੁਤ ਮਤਲਬ ਮੈਂ ਇੱਧਰ ਨੂੰ ਕਹਿ ਸਕਦੇ ਆ ਸੀ।
ਉਹ ਹੀ ਤਾਂ ਮੈਂ ਕਹਿਣੀ ਪਈ ਪੋਲਊਸ਼ਨ ਦੀ ਵਜਾ ਤੋਂ ਇੱਕ ਪਾਣੀ ਖ਼ਰਾਬ ਹੋ ਰਿਹਾ ਨਾਲ ਸਾਨੂੰ ਹੀ ਨੀ ਪਾਣੀ ਮਿਲੇਗਾ ਅੱਗੇ ਤੋਂ ਆਏਗਾ ਤਾਂ। ਅਸੀਂ ਕਿਵੇਂ ਦੇਵਾਂਗੇ ਪੇੜ ਪੌਦਿਆਂ ਨੂੰ ਤੇ ਬਾਰਿਸ਼ ਦਾ ਵੀ ਗਿਰਦਾ ਉਹਵੇ ਮਿੱਟੀ ਦਾ।
ਹੂੰ,
ਹਾਂ, ਬਾਰਿਸ਼ ਦਾ ਵੀ ਮਿੱਟੀ ਦਾ ਗਿਰਦਾ ਉਦਾਂ ਵੀ ਕੋਈ ਫਾਇਦਾ ਨਹੀਂ।
ਇਨਸਾਨ ਦੇਖਣਾ ਚਾਹੀਦਾ ਨਾ ਆਪ ਬਈ ਕੀ ਕਰਨਾ ਸਹੀ ਕੀ ਨਹੀਂ। ਦਿੱਲੀ ਵਿੱਚ ਤੁਸੀਂ ਪੋਲਿਊਸ਼ਨ ਇੰਨਾ ਜ਼ਿਆਦਾ ਹੋ ਰਿਹਾ।
ਹਾਂਜੀ, ਦਿੱਲੀ ਵਿੱਚ ਵੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ। ਦਿੱਲੀ ਚ ਕੀ ਅੱਧੇ ਤੋਂ ਜ਼ਿਆਦਾ ਸ਼ਹਿਰਾਂ ਵਿੱਚ ਹੋ ਰਿਹਾ ਪੋਲਿਊਸ਼ਨ ਤਾਂ। ਅਗਰ ਪਲਿਊਸ਼ਨ ਨਾ ਹੋਏ, ਨਾ ਨਦੀਆਂ ਖ਼ਰਾਬ ਹੋਏ, ਸਾਡੇ ਕੋਲ ਪਾਣੀ ਚੰ ਆ ਚੰਗਾ ਹੈਗਾ ਤੇ ਬਾਰਿਸ਼ ਦਾ ਪਾਣੀ ਵੀ। ਤੁਹਾਨੂੰ ਤਾਂ ਪਤਾ ਹੀ ਫੇਰ ਤੇ ਸਾਫ਼ ਹੀ ਆਏਗਾ ਪੂਰਾ। ਫੇਰ ਪੇੜ ਪੌਦਿਆਂ ਨੂੰ ਉਹ ਵੀ ਮਿਲੇਗਾ ਇਨਸਾਨ ਵੀ ਪਾਵੇ। ਇਨਸਾਨ ਪਏਗਾ ਤੇ ਪੇੜ ਪੌਦੇ ਬਹੁਤ ਜ਼ਿਆਦਾ ਖਿਲੇਗੇ ਹੀ ਨਹੀਂ ਪਾਵਾਂਗੇ ਬਾਰਿਸ਼ ਦਾ ਪਾਣੀ ਵੀ ਮਿੱਟੀ। ਫਿਰ ਤਾਂ ਥੋੜੇ ਹੀ ਰਹਿਣ ਰਹਿਣਗੇ।
ਹਾਂਜੀ, ਜਿਵੇਂ ਅੱਜ ਟਵਾਂਟੀ ਨਾਇਣ ਡਿਗਰੀ ਸੈਲਸੀਅਸ ਹਾਂ, ਕੱਲ ਫੋਰਟੀਨ ਆ ਸੀ ਠ ਨਹੀਂ ਨਾ ਬਈ। ਇਕਦਮ ਉੱਠਦਾ ਹੈ, ਇਕਦਮ ਉੱਠਦਾ ਹੈ। ਹਾਂਜੀ।
ਮੌਸਮ ਦਾ ਕੁਛ ਪਤਾ ਈ ਨੀ ਚੱਲ ਰਿਹਾ। ਕਦੋਂ ਗਰਮੀ ਕਦੋਂ ਬਾਰਿਸ਼?
ਕੁਛ ਪਤਾ ਹੀ ਨਹੀਂ ਚੱਲ ਰਿਹਾ ਮੌਸਮ ਦਾ ਤੇ।
ਹਾਂਜੀ, ਵੈਦਰ ਆ ਨਾ ਫਿਰ ਉਹ ਪ੍ਰਕਿਰਤੀ ਨੈਚੁਰਲ ਆ। ਓਹ ਆਪਣੇ ਵੱਲੋਂ ਹੀ ਫਿਰ ਦੱਸਦੀ ਆ, ਵਤਾਂਦੀ ਆ, ਉਹਨੇ ਕੀ ਫਿਰ ਕਰਨਾ ਆ। ਹਾਂ, ਪ੍ਰਕਿਰਤੀ ਨਾਲ ਇਨਸਾਨ ਛੇੜਖਾੜ ਕਰੇਗਾ ਤੇ ਫੇਰ? ਹੀ ਹਾਂਜੀ।
ਉਹ ਤਾਂ ਹੈ। ਤੁਸੀ ਦੱਸੋ? ਵਧੀਆ, ਬਸ।
ਬਸ ਵਧੀਆ।
ਹਾਂਜੀ।
ਹੁਂ।
ਵੇਤਰਰ, ਵੇਤਰ ਦਾ ਐ ਆ ਨਾ ਜਿਵੇਂ ਇੱਥੇ ਕਾਲੇ ਬੱਦਲ ਹੋ ਜਾਨ, ਇੱਕ ਦਮ ਅਨੇਰੀ ਆ ਜਾਵੇ
ਹਨੇਰੀ-ਤੂਫਾਨ ਆ ਜਾਂਦਾ। ਫੇਰ ਸਵੇਰ ਵੀ ਸਾਰੇ ਜਿ ਪੇੜ-ਪੌਦੇ ਹੁੰਦੇ, ਉਹ ਵੀ ਖ਼ਰਾਬ ਹੋ ਜਾਂਦੇ ਆ।
ਹਾਂਜੀ।
ਘਰ ਹਨੇਰੀ-ਤੂਫਾਨ ਆ ਜਾਂਦਾ। ਤੇ ਫੇਿਰ ਹਨੇਰੀ-ਤੂਫਾਨ ਆਂਦਾ, ਫਿਰ ਉਹ ਜੋ ਪਲੂਸ਼ਨ ਹੁੰਦਾ ਐ ਮਿੱਟੀ ਸਾਰੀ ਉਡਦੀ ਹੈ। ਹੁਣ ਜੇਹੜਾ ਕੋਈ ਵਾਹਨ ਚਲਾ ਰਹੇ ਹੋ, ਬਾਈਸਾਈਕਲ ਕਿਹੜਾ ਵੀ- ਤੇ ਉਹਦੇ ਅੱਖ ਤੇ ਜਾ ਕੇ ਪੈਂਦਾ ਤੇ, ਇਸ ਵਜ੍ਹਾ ਤੋਂ ਤੂਫਾਨ ਏਨੇ ਤੋਂ ਐਕਸੀਡੈਂਟ ਹੁੰਦੇ ਨੇ।
ਹਾਂਜੀ-ਹਾਂਜੀ, ਅੱਖ ਤੇ ਵੀ ਪੈਂਦਾ। ਬ ਬਹੁਤ ਜਿਆਦਾ ਹੀ , ਹਾਂਜੀ। ਕਈ ਵਾਰ ਕਮ ਪੈੰਦਾ, ਆ ਜਾਂਦਾਂ ਏ।
ਹਾਂ, ਆ ਤੇ ਤੁਸੀਂ ਵੇਖਿਆ ਹੀ ਹੈ ਨਾ, ਕਿੰਨੇ ਐਕਸੀਡੈਂਟ ਹੁੰਦੇ ਨੇ। ਇਕ ਦਮ ਹਨੇਰੀ ਅੱਗੇ ਆ ਜਾਂਦੀ ਹੈ ਫੇਿਰ ਕੁੱਛ ਪਤਾ ਤਾਂ ਚੱਲਦਾ ਨੀ। ਚਲੋ ਜੀ ਠੀਕ ਆ। ਸਤਿ ਸ੍ਰੀ ਅਕਾਲ। ਠੀਕ ਹੇ।